ਹੈਲੋ।
ਹੈਲੋ।
ਸੀ ਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ?
ਹਾਂਜੀ ਵਧੀਆ ਤੁਸੀ ਸੁਣਾਓ ਠੀਕ ਹੋ?
ਹਾਂਜੀ ਅਸੀਂ ਵੀ ਠੀਕ ਹਾਂ
ਬੜੇ ਦਿਰ ਬਾਅਦ ਤੁਸੀਂ ਫੋਨ ਕੀਤਾ ਇੱਥੇ ਗਏ ਸੀਗੇ ਬੀਜੀ ਸੀ
ਹਾਂਜੀ ਬਸ ਉਹ ਛੁੱਟੀਆਂ ਸੀ ਨਾ ਗਰਮੀ ਦੀਆਂ ਫੇਰ ਬੱਚੇ ਕਹਿੰਦੇ ਸੀ ਜਾਣਾ ਹੈ ਤੇ ਬਸ ਉਹ ਫੇਰ ਚਲੇ ਗਈ ਸੀ ਮੈਂ ਮੰਮੀ ਦੇ ਘਰ ਗਈ ਸੀ ਦਸ ਪੰਦਰਾਂ ਦਿਨ ਲਗਾ ਕੇ ਤਾਂ ਕਰਕੇ ਫੇਰ ਗੱਲ ਨੀ ਹੋ ਪਾਈ ਤੇ ਮੈਂ ਕਿਹਾ ਚਲੋ ਅੱਜ ਬੜੇ ਦਿਨ ਹੋ ਗਏ ਨੇ ਵੀਰ ਜੀ ਨਾਲ ਗੱਲ ਨੀ ਹੋਈ ਗੱਲ ਕਰਾਂ ਅੱਜ ਹੋਰ ਸੁਣਾਓ ਠੀਕ ਹੋ ਤੁਸੀਂ
ਜੀ ਸਭ ਵਧੀਆ ਜੀ ਸਭ ਵਧੀਆ
ਹੋਰ ਕੀ ਕਰਦੇ ਪਏ ਅਸੀਂ
ਮੈਨੂੰ ਨੀ ਪਤਾ ਸੀਗਾ
ਅੱਛਾ ਹਾਂ ਗਰਮੀ ਬੜੀ ਹੋ ਰੱਖੀ ਮੈਂ ਕਿਹਾ ਹਾਂ ਗਰਮੀ ਬਹੁਤ ਹੋ ਰੱਖੀ ਹੈ ਤੇ ਮੈਂ ਕਿਹਾ ਸੀ ਚਲੋ ਲਗਾਵਾਂਗੀ ਤੁਹਾਡੇ ਘਰ ਵੀ ਚੱਕਰ ਫਿਰ ਗਰਮੀ ਨੀ ਹੋ ਰਹੀ ਸੀ ਮੇਰਾ ਮਨ ਨੀ ਕੀਤਾ ਤੇ ਮੈਂ ਕਿਹਾ ਚੱਲ ਥੋੜਾ ਮਸ ਮੌਸਮ ਸਹੀ ਹੋ ਜਾਏ
ਹਾਂਜੀ ਹਾਂਜੀ ਭਾਜੀ ਕਹਿ ਰਹੇ ਸੀ ਭਾਜੀ ਕਹਿ ਰਹੇ ਸੀ ਲਵਾਈ ਮੇਰੇ ਆਦੇ ਮਤ ਚਲੋ ਘਰ ਆਉਣਗੇ ਤੁਹਾਡੇ ਹਾਂਜੀ ਹਾਂਜੀ ਫ ਤੁਸੀਂ ਫਿਰ ਵਾਪਸ ਵੀ ਲੈ ਕੇ
ਹਾਂਜੀ ਤੇ ਫਿਰ ਮੈਂ ਮੈਂ ਕਿਹਾ ਚਲੋ ਫੋਨ ਕਰਕੇ ਪੁੱਛਣੀ ਆ ਕਦੋਂ ਫ੍ਰਰੀ ਹੋਣਗੇ ਤੇ ਫੇਰ ਬਣਾਨੇ ਆ ਪ੍ਰੋਗਰਾਮ ਫਿਰ ਕਿਧਰੇ ਘੁੰਮਣ ਦਾ
ਕੋਈ ਨੀ ਚੱਲਾਂਗੇ ਕੋਈ ਵੀ ਮੈਂ ਵੀ ਐਕਚੁਲੀ ਵਾਈਫ ਨੂੰ ਛੱਡ ਕੇ ਆਇ ਨਾ
ਹਾਂਜੀ
ਕੇ ਆ ਸੀ ਨਾ ਅੰਮ੍ਰਿਤਸਰ ਹਾਂਜੀ ਹਾਂਜੀ ਉਹ ਹਾਂ ਅਗਲੇ ਅਗਲੇ ਹਫ਼ਤੇ ਜਾਵਾਂਗਾ ਲਿਆਣਾ ਉਹਨਾਂ ਨੂੰ ਹਾਂਜੀ ਸਲਾ ਜਾਣ ਪਤਾ ਕਿੱਥੇ
ਅੱਛਾ ਹਾਂ ਅਸੀਂ ਵੀ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਾਂ ਗੋਲਡਨ ਟੈਂਪਲ ਬੱਚੇ ਕਹਿ ਰਹੇ ਨੇ ਕਹਿੰਦੇ ਹਜੇ ਹੈ ਛੁੱਟੀ ਟੀਆਂ ਥੋੜੀਆਂ ਜਿਹੀਆਂ ਗੋਲਡਨ ਟੈਂਪਲ ਵੀ ਹੋ ਆਂਦੇ ਆ
ਹਾਂ ਕਿੱਥੇ ਜਾਣਾ ਤੁਸੀਂ
ਤੇ ਉਹੀ ਪੁੱਛ ਰਹੀ ਸੀ ਮੈਂ ਵੀ ਤਾਂ ਹੀ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਕਦੋਂ ਲੈਣ ਜਾਣਾ ਅਸੀਂ ਵੀ ਫਿਰ ਉਦੋਂ ਦੀਆਂ ਹੀ ਕਰਾ ਲੈਂਦੇ ਹਾਂ ਤੁਹਾਡੇ ਨਾਲ ਸਾਥ ਹੋ ਜਾਏਗਾ ਤਾਂ ਹੀ ਫੋਨ ਕੀਤਾ ਸੀ ਮੈਂ ਤੁਹਾਨੂੰ ਹਾਂਜੀ
ਸੈਟਰਡੇ ਜਾ ਸੈਟਰਡੇ ਜਾਵਾਂਗਾ ਲੈਣ ਵਸਤੇ ਹਾਂਜੀ ਹੁਣ ਅਸੀਂ ਮੇਰੇ ਬੱਚਿਆਂ ਨਾਲ ਗੱਲ ਹੋ ਹੋ ਰਹੀ ਸੀ ਮੈਂ ਕਿਸੇ ਟਿਕਟ ਬੁੱਕ ਕਰਾਵਾਂ ਉਹ ਬੱਚੇ ਮੇਰੇ ਕਹਿ ਹਲੇ ਨਹੀਂ ਪਾਪਾ ਹਲੇ ਅਸੀਂ ਸਾਰੇ ਗੁਰਦੁਆਰੇ ਘੁੰਮਣੇ ਨੇ
ਹਾਂ
ਹਾਂਜੀ ਹਾਂਜੀ ਹਾਲੇ ਹਾਲੇ ਬੁੱਕ ਨਾ ਕਰਵਾਇਓ ਟਿਕਟ ਇੱਕ ਦਿਨ ਦੋ ਦਿਨ ਖਤਮ ਹੋ ਜਾਣੀਆਂ ਬੱਚੇ ਦੀ ਤੇ ਮੈਂ ਤੇ ਮੈਂ ਜਾਣਾ ਅਸੀ ਆਪਣਾ ਸੈਚਡੇ ਚਾਰ ਨੂੰ ਜਾਣਾ ਸੀਗਾ ਲੈਣ ਵਾਸਤੇ ਨਾ ਹਮ ਕੋ ਨ ਮੈਂਣਾ
ਹਾਂਜੀ ਮੈਂ ਵੀ ਫੇਰ ਮੈਂ ਵੀ ਫੇਿਰ ਹਾਂਜੀ ਕਹਿੰਦੀ ਹਾਂ ਇਹਨਾਂ ਨੂੰ ਕੀ ਫੇਰ ਚਾਰ ਤਰੀਕ ਦੀ ਅਸੀਂ ਵੀ ਫਿਰ ਤੁਹਾਡੇ ਨਾਲ ਸਾਥ ਹੋਜਏਗਾ ਨਾ ਸਾਡਾ ਫੇਰ ਤੇ ਜੇਹੜਾ ਰਲ ਕੇ ਚਲੇ ਜਾਏ ਨਾ ਬੰਦਾ ਫੇਰ ਅੱਛਾ ਰਹਿੰਦਾ ਸਾਂ ਤੇ ਮੈਂ ਕਹਿ ਇਹਨਾਂ ਨੂੰ ਕਹਿੰਦੀ ਹਾਂ ਚਾਰ ਤਰੀਕ ਦੀ ਅਗਰ ਸਾਨੂੰ ਵੀ ਮਿਲਦੀ ਹੈ ਨਾ ਸੀਟ ਤੇ ਅਸੀਂ ਵੀ ਫੇਰ ਤੁਹਾਡੇ ਨਾਲ ਹੀ ਬੁੱਕ ਕਰਾ ਲੈਂਦੇ ਹਾਂ
ਚਲੋ ਕੋਈ ਨੀ ਕੋਈ ਨੀ ਮੈਂ ਟਿਕਟਾ ਬੁੱਕ ਕਰਾ ਲਵਾਂ ਗਾ ਕੋਈ ਗੱਲ ਤੁਹਾਡੀੇ ਵੀ
ਹਾਂਜੀ-ਹਾਂਜੀ ਸਾਡੇ ਵੀ ਕਰਾ ਲੈਣਾ ਫਿਰ
ਹਾਂਜੀ-ਹਾਂਜੀ ਪੱਕਾ ਜੀ ਪੱਕਾ ਹੋਰ ਪਾਜੀ ਕਿੱਥੇ ਨੇ
ਹਾਂਜੀ ਉਹ ਲੱਗੇ ਨੇ ਉਹ ਫੇਰ ਕਾਰਖਾਨੇ ਚ ਹੀ ਲੱਗੇ ਹੋਏ ਨੇ ਕੰਮ ਤੇ ਨੇ ਆਪਣੇ ਹਾਂਜੀ ਅੱਠ ਨੌ ਵਜੇ ਫ੍ਰੀ ਹੋ ਹੁੰਦੇ ਨੇ ਅੱਜ ਕੱਲ੍ਹ ਜਿਹੜਾ ਜ਼ਿਆਦਾ ਸੀ ਕੰਮ
ਅੱਛ-ਅੱਛਾ ਲੇਟ ਆਉਂਦਾ
ਹਾਂਜੀ ਲੇਟ ਹੋ ਜਾਂਦੇ ਨੇ ਬਸ ਥੋੜ੍ਹਾ ਭੇਜਣਾ ਹੁੰਦਾ ਨਾ ਮਾਲ ਜਿਆਦਾ ਤੇ ਫੇਰ ਜਿਸ ਜਿਆਦਾ ਔਡਰ ਆ ਜਾਣ ਤੇ ਫੇਰ ਜ਼ਿਆਦਾ ਬਿਜ਼ੀ ਹੋ ਜਾਂਦੇ ਨੇ
ਚਲੋ ਵਧੀਆ ਕੰਮ-ਕੰਮ ਕਰ ਰ ਸਭ ਕੁੱਛ ਹੁੰਦਾ ਸੀ
ਹਾਂਜੀ ਕੰਮ ਦੇ ਨਾਲ ਹੀ ਇਹ ਸਭ ਕੁਛ ਉਹੀ ਤਾਂ ਹੀ ਤੇ ਮੈਂ ਕਹਿ ਰਹੀ ਸੀ ਫੇ ਫਿਰ ਇਹ ਨਾ ਫ੍ਰਰੀ ਨਹੀ ਹੈਗੇ ਵੈਸੇ ਤਾਂ ਇਹ ਲੈ ਜਾਂਦੇ ਸਾਨੂੰ ਤੇ ਤਾਂ ਹੀ ਕਰਕੇ ਮੈਂ ਫੇਰ ਹ
ਹਨਾ ਤੇ ਸੰਡੇ ਜਾਂ ਮੰਡੇ ਵਾਪਸੀ ਆਾਂਗੇ ਹਾਂਜੀ ਜਿਵੇਂ ਤੁਹਾਨੂੰ ਸਹੀ ਲਗੇ ਬਣਾ ਵੇਖਾਂ ਜਾਂ ਸੰਡੇ ਨੂੰ ਵਾਪਸੀ ਆ ਫਿਰ, ਮੱਡੇ ਨੂੰ ਸਵੇਰੇ ਵਾਪਸੀ ਆ ਜਾਵਗਾ
ਹਾਂਜੀ ਕੋਈ ਨੀ ਅਸੀਂ ਤੇ ਸਿਰਫ ਦਰਸ਼ਨ ਕਰਨ ਹੀ ਜਾਂਣਾ ਬਸ ਸੁੱਖਨਾ ਤੇ ਨਹੀਂ ਸੀ ਕੋਈ ਸੁੱਖੀ ਹੋਈ ਸੀ ਸੀ ਤੇ ਅਸੀਂ ਤੇ ਹਾਂਜੀ ਤੇ ਅਸੀਂ ਤੇ ਦਰਸ਼ਨ ਕਰਨ ਹੀ ਜਾਣਾ ਅਸੀ ਉਝ ਨੀ ਵੀ ਇਹ ਕਹੀਏ ਵੀ ਅਸੀਂ ਚਾਰ ਪੰਜ ਦਿਨ ਰਹਿ ਕਹਿਣਾ ਐਸੀ ਤੇ ਕੋਈ ਗੱਲ ਨੀ ਆ ਹਾਂਜੀ
ਹਾਂਜੀ, ਇੱਕ ਦਿਨ ਚ ਘੁੰਮਿਆ ਜਾਂਦਾ ਹੈ, ਉਹਹੀ ਨਾ ਤੇ ਬਸ ਉਹ ਫੇਰ ਮੱਥਾ ਟੇਕਣ ਜਾਣਾ ਬੱਚਿਆਂ ਨੂੰ। ਮੱਥਾ ਟਿਕਾਨਉਣਾ ਏ। ਮੈਂ ਕਿਹਾ, ਚਲੋ ਵੀਰ ਜੀ ਨਾਲ ਚਲੇ ਜਾਵਾਂਗੇ। ਤੁਹਾਡੇ ਨਾਲ ਹੀ ਆ ਜਾਗੇ ਵਾਪਸੀ ਵੀ। ਤੁਹਾਡੇ ਨਾਲ ਹੀ ਕਰ ਲਾਂਗੇ, ਤੁਸੀਂ ਵਾਪਸੀ ਦੀ ਵੀ।
ਹਾਂਜੀ, ਪਿਛਲੇ ਉੱਥੇ ਅੰਮ੍ਰਿਤਸਰ ਹੀ ਹੈਗਾ ਸੀ। ਹਾਂਜੀ, ਤਿੰਨ-ਚਾਰ ਮਹੀ ਛੋਟੀੇ ਸੀ।
ਅੱਛਾ-ਅੱਛਾ, ਬੜੀ ਫੇਰ ਤੇ ਤੁਹਾਡੇ ਬੜੇ ਚੱਕਰ ਲੱਗਦੇ ਰਹਿੰਦੇ। ਹੋਣਗੇ ਤੁਹਾਡੇ- ਤੁਹਾਡੇ ਤੇ ਫਿਰ ਸਾਨੂੰ ਤੇ ਸਪੈਸ਼ਲ, ਹਾਂਜੀ।
ਇਕ ਲੈਬਰਾ ਨੇ ਸਾਡਾ ਨਾ।
ਸਾਨੂੰ ਤੇ ਸਪੈਸ਼ਲ ਜਾਣਾ ਪੈਂਦਾ ਏ, ਅਸੀਂ ਤੇ ਕਹਿੰਦੇ ਹਾਂ ਸਾਨੂੰ ਵੀ ਕੋਈ ਉੱਥੇ ਹੋਏ। ਬੰਦਾ ਤੇ ਅਸੀਂ ਵੀ ਉੱਥੇ ਜਾ ਕੇ ਰੁਕ ਜਾਈਏ, ਕੋਈ ਟਿਕਾਣਾ ਹੋਏ ਸਾਡਾ, ਤੇ ਚਲੋ ਸਾਨੂੰ ਤੇ ਹਾਂ, ਅਸੀਂ ਕਿੰਨੀ ਵਾਰੀ ਜਾਨੇ ਆ, ਅਸੀਂ ਤਾਂ ਫਿਰ ਹੋਟਲ ਵਗੈਰਾ ਚੀ
ਅੱਛਾ, ਨਹੀਂ-ਨਹੀਂ ਨਾ ਮੇਰੀ ਛੋਟੀ ਕੱਲਾ ਘਰ ਹੈਗਾ, ਉਥੇ ਕੋਈ ਕਵੇ ਤੁਹਾਨੂੰ ਸਵੇਰੇ ਉੱਠ ਜਿਆ ਕਰੋ।
ਹਾਂਜੀ, ਬਿਲਕੁਲ-ਬਿਲਕੁਲ। ਬਿਲਕੁਲ, ਹੁਣ ਪਤਾ ਲੱਗ ਜੇਗਾ ਨਾ ਫੇਰ ਅਸੀਂ ਉੱਥੇ ਹੀ ਚਲੇ ਜਾਵਾ ਕਰਾਂਗੇ, ਉੱਥੇ ਹੀ ਸਟੇਅ ਕਰ ਲਾਂਗੇ। ਕਰਾਂਗੇ, ਹਾਂ ਇਹ ਤੇ ਬੜੀ ਵਧੀਆ ਗੱਲ ਏ, ਸਾਨੂੰ ਆਪਣਾ ਘਰ ਹੋਵੇ, ਉਸ ਤੋਂ ਵਧੀਆ ਤੇ ਕੋਈ ਹੋਰ ਹੈ ਹੀ ਨਹੀ। ਨੀ ਗੱਲ, ਉੱਥੇ ਆਰਾਮ ਜਿਆਦਾ ਹੁੰਦਾ ਹੂੰ।
ਨਹੀਂ ਆਰਾਮ ਵੀ ਨੀ ਹੁੰਦਾ ਉੱਥੇ, ਪਰ ਹਾਂਜੀ-ਹਾਂਜੀ, ਤਾਂ ਫਿਰ ਨੀਂਦ ਉੱਥੇ ਆਂਦੀ ਨੀ, ਗੱਲਾਂ ਬਾਤਾਂ ਲੱਗੇ-ਲੱਗੇ ਰਹਿੰਦੇ ਸਾਰੇ ਦੋ-ਦੋ, ਤਿੰਨ- ਤਿੰਨ ਜਾਂ ਫਿਰ ਨੀਂਦ ਨੀ ਪੂਰੀ ਹੁੰਦੀ।
ਸਹੀ ਗੱਲ ਐ, ਹੈ ਤੇ ਹੈ ਵੀ ਉਹ- ਭੈਣ -ਭਰਾ ਫ਼ਿਰ ਇੰਨੇ ਦਿਨਾਂ ਬਾਅਦ ਮਿਲਣਗੇ, ਇਕੱਠੇ ਬੈਠਣਗੇ ਤੇ ਫਿਰ ਗੱਲਾਂ
ਹਾਂਜੀ -ਹਾਂਜੀ ਬਿਲਕੁਲ ਸਹੀ ਗੱਲ ਐ, ਨਾਲੇ ਉਹਨਾਂ ਦਾ ਰੂਟੀਨ ਈ ਮੈਨੂੰ ਸਹੀ ਲੱਗਦਾ ਇੰਨਾ, ਮੇਰੇ ਜੀ ਜਾ ਨੀ ਲੱਗਦਾ, ਹਾਂਜੀ- ਹਾਂਜੀ। ਉਹ ਨਾ ਸੌਦੇ ਨੇ ਦੋ ਢਾਈ ਵਜੇ ਰਾਤੀ, ਹਾਂਜੀ ਸਵੇ
ਕਰਦੇ ਹੋਣ, ਹਾਂਜੀ।
ਫੇਰ ਨਹੀਂ ਘੁੰਮਦੇ ਰਹਿੰਦੇ ਨਾ ਫਿਰ, ਫੇਰ ਸਵੇਰੇ -ਸਵੇਰੇ ਆਰਾਮ ਨਾਲ ਉੱਠਦੇ ਨੇ ਫਿਰ। ਹਾਂਜੀ, ਸਾਡੇ ਘਰ ਪਰਾ ਹੁੰਦਾ।
ਅਗਰ ਅਸੀਂ ਰਾਤੀ ਲੇਟ ਸੋਵਾਂਗੇ, ਤੇ ਫੇਰ ਉੱਠਾਂਗੇ ਵੀ ਲੇਟ ਹੀ ਆ, ਤੇ ਹੈ ਹੀ ਐ ਉਹ।
ਅੱਠ ਵਜੇ ਰੋਟੀ ਖਾ ਜਾਣੀ ਠੀਕ ਐ, ਉਦੋਂ ਥੋੜ੍ਹਾ- ਥੋੜ੍ਹਾ ਟਹਿਲਾਂਗੇ ਬਾਹਰ ਘੁੰਮਾਂਗੇ। ਉਹ ਤਾਂ ਦਸ ਹੀ ਸੋ ਜਾਂਦੇ, ਸਾਢੇ ਦਸ ਨੂੰ ਹੀ ਸੋ ਜਾਂਦਾ ਰਾਮ।
ਹਾਂਜੀ -ਹਾਂਜੀ, ਸਹੀ ਟਾਈਮ ਤੇ ਆਈ ਹੈਗਾ, ਵੈਸੇ ਸੋਣ ਦਾ।
ਤੜਕੇ ਉੱਠਕੇ ਫਿਰ ਫੈਕਟਰੀ ਜਾਣਾ ਹੁੰਦਾ ਫਿਰ।
ਹਾਂਜੀ ਹਾਂ ਇਹ ਤੇ ਹੈ ਵੀ ਫਿਰ ਦੇਖੋ, ਆਪ ਜਿਸ ਜਿਵੇਂ ਦਾ ਕਿਸੇ ਦਾ ਪ੍ਰੋਫੈਸ਼ ਹੁੰਦਾ ਨਾ ਫ਼ਿਰ ਉਹਨੂੰ ਆਪਣੀ ਟਾਈਮਿੰਗ ਉਸੇ -ਉਸੇ ਹਿਸਾਬ ਨਾਲ ਹੀ ਬਿਠਾਣੀ ਪੈਂਦੀ ਹੈ ਜਿਹਨਾਂ ਨੂੰ ਜੇ ਜਲਦੀ ਜਾਣਾ, ਤੇ ਫੇਰ ਉਹ ਰਾਤੀ ਉਸ ਹਿਸਾਬ ਨਾਲ ਆਪਣਾ ਟਾਇਮ ਟੇਬਲ ਸ਼ਡਿਊਲ ਕਰਦੇ ਹੈ ਨਾ, ਉਹ ਇਸ ਰਹਿੰਦਾ, ਜਿੰਨਾਂ ਨੇ ਨੂੰ ਜੋਬ ਵਗੈਰਾ ਤੇ ਜਾਣਾ ਉਹ ਤੇ ਦਸ ਗਿਆਰਾਂ ਵਜੇ ਵੀ ਜਾਂਦੇ ਨੇ ਜੋਬ ਤੇ, ਉਹਨਾਂ ਨੇ ਫਿਰ ਉਹਨਾਂ ਨੇ ਫਿਰ ਉਸੇ ਹਿਸਾਬ ਨਾਲ ਸੋਣਾ, ਉਸੇ ਹਿਸਾਬ ਨਾਲ ਉੱਠਣਾ, ਹਰ ਇੱਕ ਦੀ ਆਪਣੀ ਆਪਣੀ ਟਾਈਮਿੰਗ ਸਭ
ਹਾਂਜੀ- ਹਾਂਜੀ-ਹਾਂਜੀ, ਕਿਥੇ -ਕਿਥੇ ਘੁੰਮ ਕੇ ਆਏ ਛੁੱਟੀਆਂ ਚ ਬੱਚਿਆਂ ਨੂੰ ਲੈ ਕੇ।
ਅਸੀਂ ਤੇ ਉੱਥੇ ਗਏ ਸੀ, ਪੁਣ ਪੌਂਟਾ ਸਾਹਿਬ ਹੋ ਆਏ ਸੀ, ਐਤਕੀ ਤੇ ਅਸੀਂ ਹੋਰ ਜ਼ਿਆਦਾ ਤੇ ਨਹੀਂ ਕਿੱਧਰੇ ਗਏ ਹੈਗੇ। ਪਾਉਂਟਾ ਸਾਹਿਬ ਹੋ ਆਏ ਸੀ, ਤੇ ਉੱਥੇ ਹੋ ਆਏ ਸੀ। ਇੱਥੇ ਪੰਜੋਖੜਾ ਸਾਹਿਬ ਕੋਲ- ਕੋਲ ਹੀ ਨੇ, ਨਾ ਜ਼ਿਆਦਾ ਦੂਰ ਨੀ ਹੈਗੇ।
ਅੱਛਾ, ਤੁਹਾਡੇ ਨੇੜੇ- ਨੇੜੇ ਨੇ।
ਹਾਂਜੀ, ਪੰਜੋਖੜਾ ਸਾਹਿਬ ਹਾਂ ਥੋੜਾ ਜੇ ਫਰਕ ਤੇ ਹੈ, ਪਰ ਆਪਣਾ ਘਰ ਹੈ ਨਾ ਉੱਥੇ ਤੇ ਫੇਰ ਇੱਕ ਦਿਨ ਉੱਧਰ ਚਲੇ ਗਏ ਪੌਂਟਾ ਸਾਹਿਬ, ਇੱਕ ਇੱਕ ਦਿਨ ਉੱਧਰ ਚਲੇ ਗਏ ਪੰਜੋਖੜਾ ਸਾਹਿਬ ਹਾਂ ਉੱਥੇ ਸਾਨੂੰ ਦੂਰ ਹਸੀ ਵਿੱਚ ਕਾਰ ਹਾਂਜੀ ਹਾਂਜੀ ਵਿਚਕਾਰ ਹੈਗੇ ਆ ਨਾ ਦੂਰ ਨੀ ਪੈਂਦੇ ਦੋਨੋ ਗੁਰਦੁਆਰੇ ਨੇੜੇ ਪੈਂਦੇ ਨੇ ਸਾਨੂੰ
ਅਸੀਂ ਰੁਜ਼ਗਾਰੀ ਹਾਂ ਬਿਲਕੁਲ ਪੋਟਾ ਸਾਹਿਬ ਨੇੜੇ ਹੈ ਪੰਜੋਖੜਾ ਸਾਹਿਬ ਨੇੜੇ ਹੈ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਸੈਂ ਅਸੀਂ ਸੈਂਟਰ ਬੈਠੇ ਦੇ ਹਾ ਹਾਂਜੀ ਹਾਂਜੀ ਹੋਰ ਭਾਜੀ ਕਿੱਥੇਣਾ ਤੁਸੀਂ ਗਏ ਨੀਣਾ ਤੁਸੀਂ ਤੁਹਾਡਾ ਫੋਨ ਆਇ ਸੀ ਪਹਿਲੇ ਆਇਆ ਸੀ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਗਏ ਸਾਨੂੰ ਫੇਰ ਇਹ ਇਹਨਾਂ ਨੂੰ ਟਾਈਮ ਨੀ ਲੱਗਿਆ ਤੇ ਫੇਰ ਅਸੀਂ ਅਸੀਂ ਮੈਂ ਫਿਰ ਉੱਥੇ ਹੀ ਹੋਆਈ ਆਪਣੀ ਮੰਮੀ ਘਰੋਂ ਹੀ ਹੋ ਕੇ ਆ ਗਈ ਫੇਰ ਇਹਨਾਂ ਨੂੰ ਟਾਈਮ ਨੀ ਲੱਗਿਆ ਕਹਿੰਦੇ ਫੇਰ ਚਲੋ ਦੇਖਣੇ ਆਾਂ ਬਾਅਦ ਵਿੱਚ ਬਣਾ ਲਾ ਪ੍ਰੋਗਰਾਮ ਟਾਈਮ ਨੀ ਕੁਛ ਨਾ ਸਾਡੇ ਘਰ ਹਾਂਜੀ ਕੰਸਟਰਕਸ਼ਨ ਦਾ ਵੀ ਕੰਮ ਹੁੰਦਾ ਪਿਆ ਸਾਡੇ ਘਰ ਨਾ ਫੇਰ ਤਾਂ ਕਰਕੇ ਨਿਕਲ ਨੀ ਹੋ ਪਾ ਰਿਹਾ ਕਿਧਰੇ ਹਾਂ ਹਾਂਜੀ ਹਾਂਜੀ ਹਾਂਜੀ ਹਜੇ ਵੀ ਲੱਗੇ ਹੋਏ ਨੇ ਹੁਣ ਹਜੇ ਹੁਣ ਜਾਣ ਦਾ ਟਾਈਮ ਹੋਣ ਵਾਲਾ ਹੈ ਉਹਨਾਂ ਦਾ ਬਸ ਫੇਰ ਨਿਕਲ ਨੀ ਪਾਂਦੇ ਕਿਧਰੇ ਤਾਂ ਕਰਕੇ ਮੈਂ ਕਹਿੰਦੀ ਸੀ ਇਹ ਕਹਿੰਦੇ ਚਲੋ ਇੱਕ ਜਣਾ ਤੇ ਘਰ ਰੁਕਣਾ ਪਏਗਾ‌ ਚਲੋ ਤੂੰ ਵੀਰ ਜੀ ਨੂੰ ਪੁੱਛ ਲੈ ਉਹਨਾਂ ਨਾਲ ਬਣਾ ਲੈ ਪ੍ਰੋਗਰਾਮ ਤਾਂ ਕਰਕੇ ਮੈਂ ਤੁਹਾਨੂੰ ਫੋਨ ਕਿ
ਹਾਂਜੀ ਕੋਈ ਨਹੀ ਨਾ ਮੈਂ ਟਿਕਟ ਬੁੱਕ ਕਰਾਂ ਜਿਵੇਂ ਤੁਹਾਨੂੰ ਸਹੀ ਲੱਗੇ ਨਾ ਹਾਂਜੀ ਹਾਂਜੀ ਤੁਸੀਂ ਤੁਸੀਂ ਹਾਂਜੀ ਤੁਸੀਂ ਆਪਣੀ ਪੈਕਿੰਗ ਕਰਕੇ ਦੱਸ ਦਿਓ ਮੈਨੂੰ ਨਾ ਦੇਖੋ ਮੇਰੇ ਦਾ ਪੱਕਾ ਐਮ ਜਾਣਾ ਹੀ ਜਾਣਾ।
ਹਾਂਜੀ- ਹਾਂਜੀ ਨਹੀਂ ਅਸੀਂ ਵੀ ਜਾਣਾ ਪੱਕਾ ਅਸੀਂ, ਤੁਸੀਂ ਬਸ ਕੋਲ ਕਰ ਦੇਣਾ, ਅਸੀਂ ਫਿਰ ਉਸ ਹਾਂਜੀ ਸਟੇਸ਼ਨ ਤੇ ਉਹ ਪਹੁੰਚ ਜਾਵਾਂਗੇ, ਚਲੋ ਜੀ ਹਾਂਜੀ ਠੀਕ ਹੈ। ਚਲੋ ਦੱਸ ਦੇਣਾ ਫਿਰ ਤੁਸੀਂ ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ।